ਹੈਲੋ ਸਤਿ ਸ੍ਰੀ ਅਕਾਲ ਹੋ ਕੀ ਹਾਲ ਸਭ ਵਧੀਆ
ਹਾਂਜੀ ਸਭ ਵਧੀਆ ਹੈਗਾ ਤੁਸੀਂ ਸੁਣਾਓ ਘਰ ਸਭ ਠੀਕ ਨੇ
ਵਧੀਆ ਨੇ ਤੁਹਾਨੂੰ ਪਤਾ ਤਾਂ ਹੈਗਾ ਹੁਣ ਬੱਚਿਆਂ ਨੂੰ ਛੁੱਟੀਆਂ ਵੀ ਪੈ ਗਈਆਂ ਨੇ ਬਸ ਹੁਣ ਬਸ ਅੱਗੇ ਪਿੱਛੇ ਬਿਲਕੁਲ ਬਿਲਕੁਲ ਹੁਣ ਮਗਰ ਪੇਰ ਮੰਮਾ ਕਿਤੇ ਜਾਨ ਣਾ ਕਿਤੇ ਕਰਨ ਜਾਣਾ ਘੁੰਮਣ ਜਾਣਾ ਮੈਂ ਕਿਹਾ ਕੋਈ ਗੱਲ ਨੀ ਇੱਕ ਦੋ ਦਿਨ ਛੁੱਟੀਆਂ ਹੋਈਆਂ ਨੇ ਦੋ ਮਿੰਟ ਰੁਕ ਤੇ ਜਾਓ ਨਾ ਜੀ ਉਹਨਾਂ ਨੇ ਤੇ ਬਸ ਸਬਰ ਹੈ ਹੀ ਨੀ ਨਾ ਬੱਚਿਆਂ ਦੇ ਵਿੱਚ ਤੇ ਬਸ ਮੈਂ ਕਿਹਾ
ਕਿ ਛੁੱਟੀਆਂ ਪੈਣ ਵਾਲੀਆਂ ਨੇ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਪਹਿਲੇ ਤੋਂ ਆਉਂਦਾ ਸੀ ਨਾਨੀ ਦੇ ਕਰ ਜਾਵਾਂਗੇ ਹੁਣ ਨਾਨੀ ਦੇ ਬਾਰੇ
ਹੋਰ ਕੀ ਘੁੰਮਣ ਕੋਈ ਅਲੱਗ ਅਲੱਗ ਜਗ੍ਹਾ ਤੇਤੇ ਜਾਈਏ ਘੁੰਮਏ ਫਿਰੀਏ ਬਸ ਕੀ ਬੱਚਿਆਂ ਨੂੰ ਹੋਇਆ
ਉਹੀ ਹੁੰਦਾ ਦੋ ਚਾਰ ਦਿਨ ਵਾਸਤੇ ਜਾਣਾ ਸਭ ਨੂੰ ਅੱਛਾ ਲੱਗਦਾ ਹੈਗਾ
ਹਾਂਜੀ ਹ ਬਿਲਕੁਲ ਬਿਲਕੁਲ ਹਾਂਜੀ ਮੈਂ ਤਾਂ ਹੀ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਤੁਹਾਡੀ ਵੀ ਕਿਤੇ ਸਲਾਹ ਬਣਦੀ ਪਈ ਜਾਣ ਦੀ
ਹਾਂ ਸਾਡੇ ਘਰ ਵੀ ਇਹੀ ਰੌਲਾ ਪਿਆ ਛੁੱਟੀਆਂ ਦਾ ਕਿ ਹਾਂ ਛੁੱਟੀਆਂ ਪੈ ਗਈਆਂ ਨੇ ਗਏ ਨੀ ਗਏ ਨੀ ਸਾਨੂੰ ਤਾਂ ਛੁੱਟੀਆਂ ਪਹਿਲੇ ਪੈ ਗਈਆਂ ਸੀ ਪੰਦਰਾਂ ਦਿਨ ਹੋ ਗਏ ਨੇ ਨਾ ਤਾਂ ਕਰਕੇ ਹਾਂ ਉਹ ਕਲਾਸਾਂ ਦਾ ਫ਼ਰਕ ਹੁੰਦਾ ਨਾ ਕਈਆਂ ਦੀ ਛੋਟੀ ਕਲਾਸਾਂ ਦਾ ਜਲਦੀ ਪੈ ਜਾਂਦੀਆਂ ਨੇ ਵੱਡੀਆਂ ਨੂੰ ਲੇਟ ਪੈਂਦੀਆਂ ਨੇ
ਹੋਰ ਕੀ ਯ ਨਾਲੇ ਦੇਖੋ ਪਤਾ ਕੀ ਹੁੰਦਾ ਆ ਜਿਵੇਂ ਸਾਨੂੰ ਅਸੀਂ ਕਿਵੇਂ ਬਾਹਰ ਜਾਂਦੇ ਹਾਂ ਸਾਡਾ ਥੋੜ੍ਹਾ ਖਾਣ ਪੀਣ ਦਾ ਵੀ ਮੂਡ ਦਾ ਵੀ ਚੇਂਜ ਬਦਲ ਜਾਂਦਾ ਆ ਹਨਾ ਜਿਵੇਂ ਥੋੜੇ ਜਿਹੇ ਫਾਸਟ ਫੂਡ ਵੱਲ ਹੋ ਜਾਂਦਾ ਆ ਉਹ ਬੜਾ ਵਧੀਆ ਲੱਗਦਾ ਆ ਥੋੜ੍ਹਾ
ਨਾਲੇ ਵੀ ਦੇਖੋ ਇਹ ਵੀ ਹੁੰਦਾ ਚਲੋ ਅਸੀਂ ਫੂਡ ਵੀ ਐਕਸਪਲੋਰ ਕਰੇ ਆ ਜ ਉੱਥੇ ਵੀ ਜਾਵਾਂਗੇ ਉੱਧਰ ਦਾ ਜਿਹੜਾ ਕਲਚਰ ਹੁੰਦਾਸੀਂ ਉਹ ਵੀ ਵੇਖਦੇ ਹਾਂ ਜਾ ਕੇ ਕਿ ਸਾਨੂੰ ਅੱਛਾ ਲੱਗਦਾ ਹੈਗਾ ਨਾਲਬ ਵੱਡੀ ਗੱਲ ਹੈ ਕਿ ਅਸੀਂ ਜੇ ਜਿਵੇਂ ਕੋਈ ਮਿਲ ਕੇ ਸਾਰੇ ਜਾਂਦੇ ਹਾਂ ਦਸ ਬਾਰਾਂ ਬੰਦੇ ਹੋ ਜਾਓ ਤੇ ਹੋਰ ਅੱਛਾ ਲੱਗਦਾ ਹੈ ਕਿ ਆਪਣੇ ਆਈਡੀਆ ਸ਼ੇਅਰ ਬੰਦਾ ਕਰਦਾ ਹੈਗਾ ਗੱਲਬਾਤ ਕਰ ਕਰਦਾ ਹੈਗਾ ਵੀ ਦੇਖੋ ਹਰ ਕਿਸੇ ਦਾ ਆਪਣਾ ਆਪਣਾ ਹੁੰਦਾ ਕੋਈ ਸੁੱਖ ਦੁੱਖ ਫੋਲਦਾ ਆਪਣਾ ਕੋਈ ਕਿਸੇ ਨੂੰ ਅੱਛਾ ਅੱਛਾ ਖਾਣੇ ਦੇ ਬਾਰੇ ਚ ਕੋਈ ਗੱਲ ਕਰਦਾ ਹੈ ਬੜਾ ਕੁਛ ਮਤਲਬ ਆਈਡੀਆਜ਼ ਸ਼ੇਅਰ ਹੁੰਦੇ ਨੇ ਆਪਸ ਵਿੱਚ ਕਿੰਨਾ ਕੁਛ ਅੱਛਾ ਲੱਗਦਾ ਹੈਗਾ
ਤੁਹਾਨੂੰ ਕਿੰਨਾ ਕਿੰਨਾ ਕੁਛ ਕਰੋ ਬਣਾ ਕੇ ਲੈ ਕੇ ਜਾਣ ਨੂੰ ਮਿਲਦਾ ਹਨਾ ਬੱਚਿਆਂ ਲਈ ਵੀ ਕੁੱਛ ਕੁੱਛ ਚੀਜ਼ਾਂ ਉਹ ਵੀ ਬੜਾ ਮਜ਼ਾ ਆਉਂਦਾ ਫਿਰ ਚੀਜ਼ਾਂ ਬਣਾ ਕੇ ਦੇਣ ਦਾ ਬੱਚਿਆਂ ਨੂੰ ਮੈਂ ਤਾਂ ਉਹੀ ਸੋਚਦੀ ਵੀਈ ਸੀ ਮੈਂ ਕਿਹਾ ਥੋੜ੍ਹਾ ਲਾਈਟ ਲਾਈਟ ਹਾਂ ਲਾਈਟ ਲਾਈਟ ਚੀਜ਼ਾਂ ਹੀ ਲੈ ਕੇ ਜਾਵਾਂਗੇ ਜ਼ਿਆਦਾ ਇੰਨੇ ਹੈਵੀ ਵੀ ਨਹੀਂੀ ਜਾਵਾਂਗੇ ਕਿਉਂਕਿ ਫਿਰ ਇੰਨਾ ਜ਼ਿਆਦਾ ਹੈਵੀ ਵੀ ਲੈ ਲੋ ਨਾ ਉਹ ਵੀ ਟਰੈਵਲ ਦੇ ਵਿੱਚ
ਨਾ ਨਾ ਨਾ ਨਾ ਹਾਂ ਬਿਲਕੁਲ ਉਹ ਅੱਛਾ ਲੱਗਦਾ ਕੁੱਝ ਹਲਕਾ ਫੁਲਕਾ ਬਣਾ ਕੇ ਲੈ ਜਾਓ ਉਹੀ ਚੀਜ਼ਾਂ ਸਾਨੂੰ ਕਰਨੀਆਂ ਨਹੀਂ ਚੰਗੀਆਂ ਲੱਗਣਗੀਆਂ ਅਸੀਂ ਟਰੈਵਲ ਕਰਨੇ ਹ ਨਾ ਉਹ ਵੀ ਅੱਛੇ ਲੱਗਦਾ ਹੈ ਖਾਣਾ ਪੀਣਾ ਕਿ ਹਾਂ ਅਸੀ ਸੀਂ ਕਰੋ ਬਣਾ ਕੇ ਲਿਆਏ ਹਾਂ ਤਸੱਲੀ ਆਉਂਦੀ ਹੈ ਨਾ ਕਿ ਬਈ ਘਰ ਦਾ ਬਣਿਆ ਹੋਇਆ
ਹਾਂਜੀ ਹਾਂਜੀ ਘਰ ਦੀ ਤਾਂ ਦੀੀਜ ਚੀਜ਼ ਦਾ ਅਤੇ ਸਵਾਦ ਵੀ ਬੜਾ ਅਲੱਗ ਹੁੰਦਾ ਆ ਇਹੀ ਬਾਹਰ ਦੀ ਚੀਜ਼ਾਂ ਦਾ ਨਾ ਸਾਨੂੰ ਪਤਾ ਨਹੀਂ ਲੱਗਦਾ ਸਹੀ ਤਰੀਕੇ
ਉਹ ਤਾਂ ਹੈਗਾ ਹੈ ਦੇਖੋ ਘਰ ਦੀ ਤੇ ਬਣੀ ਰੋਟੀ ਦਾ ਕੋਈ ਰੀਸ
ਹੋਰ ਕੀ ਬਿਲਕੁਲ ਬਿਲਕੁਲ ਕੁੱਲ
ਮੈਂ ਤੇ ਆਪ ਵੀ ਜਾਵਾਂ ਤੇ ਇਹੀ ਹੁੰਦਾ ਮੈਨੂੰ ਵੀ ਹੁੰਦਾ ਕਿ ਭਾਵੇਂ ਕੋਈ ਸੁੱਕੀ ਸਬਜ਼ੀ ਜਾਂ ਫੁਲਕੇ ਪਰਾਂਠੇ ਬਣਾ ਕੇ ਲੈ ਜਾਓ ਕੁ ਥੋੜ੍ਹੇ ਵ ਬਹੁਤ ਉਹ ਕਈ ਵਾਰ ਤਾਂ ਐਵੇਂ ਹੁੰਦਾ ਹੈ ਕਿ ਅਸੀਂ ਜਦੋਂ ਜਾਂਦੇ ਹ ਟਰੈਵਲ ਕਰਦੇ ਹਾਂ ਸਵੇਰੇ ਨਹੀਂ ਵੀ ਖਾਏਗਾ ਬੰਦਾ ਸ਼ਾਮੀ ਖਾ ਲੈਂਦਾ ਪਤਾ ਹੈਗਾ ਖਰਾਬ ਨੀ ਹੋਏ ਘਰ ਦੀ ਬਣੀ ਚੀਜ਼ ਹੈਗੀ ਹੈ
ਹਾਂਜੀ- ਹਾਂਜੀ- ਹਾਂਜੀ, ਦੇਖੋ ਨਾ ਘਰ ਤਾਂ ਚੀਜ਼ਾਂ ਦੇ ਨਾਲ ਕੀ ਰਹਿੰਦਾ ਆ ਤੁਸੀਂ ਜਿਵੇਂ ਉਹ ਬਣਾ ਦਿੰਦੇ ਹੋ ਨਾ ਫੁਲ ਕਿ ਜਿਵੇਂ ਸਾਡੇ ਕੋਲ ਪੈ ਹੁੰਦੇ ਨੇ ਅਸੀਂ ਉਹਨੂੰ ਉਹਦੇ ਵਿੱਚ ਥੋੜਾ ਜਿਹਾ ਗਰਮ ਕਰ ਥੋੜਾ ਪੀਜ਼ਾ ਪੂਜਾ ਬਨਾ ਤਾ ਹਨਾ ਬਚ ਨੂੰ ਉਹ ਦੇਤਾ ਓਦਾਂ ਖਵਾਤਾ ਬਾਹਰ ਦੀ ਤੋਂ ਵੀ ਪਰਹੇਜ਼ ਰਿਹਾ ਕਰ
ਬਿਲਕੁੱਲ ਓਹ ਹੀ ਨਾ ਕਿਉਂਕਿ ਦੇਖੋ ਜਿੱਥੇ ਵੀ ਅਸੀਂ ਘੁੰਮਣ ਜਾਵਾਂਗੇ ਉੱਥੇ ਪਹੁੰਚ ਕੇ ਸਾਨੂੰ ਤਾਂ ਖਾਣਾ ਹੀ ਪਏਗਾ ਉੱਧਰ ਬਾਹਰ ਦਾ ਹੁਣ ਜਾਵਾਂਗੇ ਬਾਹਰ ਤੇ ਅਸੀਂ ਹਰ ਜਗ੍ਹਾ ਤੇ ਘਰ ਦੀ ਰੋ ਟੀ ਸਬਜ਼ੀ ਕੈਰੀ ਨੀ ਕਰ ਸਕਦੇ ਨਾ ਉਹ ਤਾਂ ਆਉਂਦਾ ਚਲੋ ਜਦੋਂ ਅਸੀਂ ਗੱਡੀ ਚ ਟ੍ਰੇਨ ਵਿਚ ਬੱਸ ਵਿਚ ਜਿੱਥੇ ਵੀ ਵੀ ਜਾਣਾ ਹੈਗਾ। ਤੇ ਤਾਂ ਕਰਕੇ ਆਉਂਦਾ ਸਫ਼ਰ ਵਾਸਤੇ ਜਦੋਂ ਅਸੀਂ ਪਹੁੰਚ ਗਏ ਜ ਵੀ ਆਪਣੇ ਡੈਸਟੀਨੇਸ਼ਨ ਤੇ ਉਸ ਤੋਂ ਬਾਅਦ ਤੇ ਫੇਰ ਉੱਧਰ ਦਾ ਹੀ ਖਾਣਾ- ਪੀਣਾ ਹੁੰਦਾ ਚੱਲ
ਹਾਂ-ਹਾਂ ਬਿਲਕੁੱਲ -ਬਿਲਕੁੱਲ ਉਹ ਵੀ ਵਧੀਆ ਵੀ ਹੁੰਦਾ ਪਤਾ ਉਹ ਮਤਲਬ ਹਰੇ ਹਰੇ ਜਗ੍ਹਾ ਦਾ ਖਾਣ ਪੀਣ ਦਾ ਸਵਾਦ ਚ ਫ਼ਰਕ ਹੁੰਦਾ ਟੇਸਟ ਵਿੱਚ ਫ਼ਰਕ ਹੁੰਦਾ ਉਹ ਵੀ ਚਲੋ ਕਦੀ -ਕਦੀ ਬੰਦੇ ਨੇ ਐਕਸਪਲੋਰ ਕਰਨਾ ਹੁੰਦਾ ਨਾ ਉਹ ਵਧੀਆ ਰਹਿੰਦਾ ਆ ਹਨਾ
ਨੇ ਵੀ ਆ ਕਿਸ ਵਾਸਤੇ ਜਾਂਦੇ ਰਿਲੈਕਸ ਕਰਨ ਵਾਸਤੇ ਨਾ ਅਸੀਂ ਉੱਥੇ ਜਾ ਕੇ ਵੀ ਰੋਟੀ ਸਬਜ਼ੀ ਤਾਂ ਸੋਚਾਂਗੇ ਅਤੇ ਸਾਨੂੰ ਕੀ ਫਾਇ
ਬਿਲਕੁੱਲ-ਬਿਲਕੁੱਲ ਹਾਂ ਇਹਦਾ ਵੀ ਕੀ ਫਾਇਦਾ ਕੀ ਜਾ ਕੇ ਵੀ ਅਸੀਂ ਕੁੱਝ ਖਾ ਵੀ ਨੀ ਪਾਏ ਹਾਂ ਖਾਓ ਲਿਮਿਟ ਤਾਂ ਖਾਓ ਜ਼ਿਆਦਾ ਵੀ ਨਾ ਖਾਓ ਦਿੱਕਤ ਹੋਈ ਉਹਦਾ ਵੀ ਕੀ ਫਾਇਦਾ
ਵੈਸੇ ਵੀ ਅਸੀਂ ਵੀ ਐਕਸਪੀਰੀਅੰਸ ਕੀ ਕਿ ਇੰਨਾ ਬਹੁਤ ਖਾਇਆ ਨੀ ਜਾਂਦਾ। ਤੁਸੀਂ ਹਲਕਾ ਲਿਕੁਡ ਤੇ ਰਹੋ ਤੇ ਸਭ ਤੋਂ ਬੈਸਟ ਰਹਿੰਦਾ ਹੈਗਾ ਇਹ ਵਿੱਚ ਹੈ ਕਿਉਂਕਿ ਬਾਹਰ ਨਿਕਲ ਕੇ ਤੁਸੀਂ ਕਹੋ ਕਿ ਅਸੀ ਖਾਈ ਜਾਈਏ
ਹਾਂ ਬਿਲਕੁੱਲ- ਬਿਲਕੁੱਲ ਤੁਸੀਂ ਦੇਖੇ ਹੀ ਹੋਣਾ ਅੱਜ ਪਹਿਲਾ ਜਿਵੇਂ ਬਾਹਰ ਵਾਲੀ ਚੀ ਚੀਾਂ ਦੇ ਲਈ ਵੀ ਕਿੰਨਾ ਜ਼ਿਆਦਾ ਲੀਕ ਕੁੜ ਚੀਜ਼ਾਂ ਰਹਿੰਦੀਆਂ ਨੇ ਮਤਲਬ ਸੋਰੀ ਲਿਕੁਡ ਨੀ ਉਹ ਸਪਾਈਸ ਤੁਸੀਂ ਪਤਾ ਨੀ ਕਿਹੜੇ ਕਿਹੜੇ ਮਸਾਲੇ ਕਿਹੜੀ ਕਿਹੜੀ ਕੀਤਾ ਜ ਸੀ ਜਾਂ
ਬਿਲਕੁਲ ਹਾਂ ਉਹ ਕਈ ਕਈ ਜਗ੍ਹਾ ਤੇ ਇਹ ਵੀ ਹੈਗਾ ਹੈ ਨਾ ਕਿ ਲੋਕੀ ਜਿਵੇਂ ਕਈ ਜਾਂਦੇ ਨੇ ਕਈ ਜਗ੍ਹਾ ਦਾ ਖਾਣਾ ਜਿਵੇਂ ਘੱਟ ਹੀ ਖਾਂਦੇ ਨੇ ਹੁਣ ਸਾਨੂੰ ਇਹ ਵੀ ਨੀ ਪਤਾ ਹੁੰਦਾ ਬਾਹਰ ਜਾ ਕੇ ਪੁਰਾਣਾ ਦੇ ਰਹੇ ਨੇ ਤਾਜ਼ਾ ਦੇ ਰਹੇ ਸਾਨੂੰ ਕੀ ਪਤਾ ਕਈ ਅਸੀਂ ਭੁੱਖ ਭੁਕ ਕਈਵੇਂ ਖਾ ਵੀ ਲੈਂਦੇ ਹਾਂ ਤਾਂ ਕਰਕੇ ਉਹ ਵੀ ਗੱਲ ਨਾ ਉਹਹੀ ਭੈ ਆਉਂਦਾ ਕਿ ਬਸ ਪਹਿਲੇ ਤਾਂ ਬੰਦਾ ਜਦੋਂ ਜਾਣਾ ਹੋਵੇ ਟ੍ਰੈਵਲਿੰਗ ਤੇ ਸ ਤੋਂ ਵੱਡੀ ਤੇ ਇਹੀ ਗੱਲ ਹੁੰਦੀ ਹੈ ਕੱਪੜੇ ਕਿਹੜੇ ਲੈ ਕੇ ਜਾਓ ਪੈਕਿੰਗਾਂਏ ਸਭ ਹਰ ਕਿਸੇ ਨੂੰ ਇਹੀ ਹੁੰਦਾ ਹੈ
ਕਿਤੇ ਠੰਡੇ ਇਲਾਕੇ ਚ ਜਾਣਾ ਹੋਇਆ ਹੁਣ ਇਹ ਅਸੀਂ ਤੇ ਆਪਣੇ ਕਬਲੇ ਤੋਂ ਕੱਪੜੇ ਲੈ ਕੇ ਚਲੇ ਗਏ ਆ ਸਾਨੂੰ ਨੀ ਨਾ ਪਤਾ ਉੱਥੇ ਮੌਸਮ ਕਿਵੇਂ ਖਰਾਬ ਹੋ ਜਾਵੇ ਕਿਵੇਂ ਮਤਲਬ ਬਦਲ ਜਾਏ
ਹਾਂ ਹਾਂ ਅਰੇ ਇੱਕਦਮ ਅੱਜ ਕੱਲ੍ਹ ਤੇ ਮੌਸਮ ਐਵੇਂ ਪੰਦਰਾਂ ਮਿੰਟ
ਪਤਾ ਹੀ ਨਹੀਂੀ ਚਲਦਾ ਚੱਲਦਾ ਸਾਡੇ ਵੀ ਇੱਧਰ ਅੱਜ ਐਸਾ ਹੀ ਸੀ ਸਵੇਰੇ ਮਨੀ ਮੀ ਪਿਆ ਇੰਨਾ ਜ਼ਿਆਦਾ ਤੁਹਾਨੂੰ ਮੈਂ ਕੀ ਸੁਣਾਵਾਾਂ ਹੁਣਣੇ ਨੀ ਹੁਣੇ ਨੀ ਤੇ ਪਣੀ
ਜੱਸ ਉਹੀ ਗਦੇ ਤਿੰਟਾਂ ਦਾ ਖੇਡ ਮਿੰ ਮਿੰਟ ਵੀ ਜ਼ਿਆਦਾ ਕਹਿ ਰਹੀ ਆ ਮੈਂ ਸੈਕਿੰਡ ਦਾ ਖੇਲ ਹੁੰਦਾ ਸਿਰਫ ਮੌਸਮ ਬਦਲਣਾ ਤੇ ਹੁਣ ਸਾਡੇ ਵੀ ਇੱਧਰ ਉਹੀ ਚੀਜ਼ਾਂ ਹੋਈ ਪਆਂ ਹਰ ਜਗ੍ਹਾ ਤਾਂ ਉਹੀ ਹੈਗਾ ਕਿ ਅੱਜ ਕੱਲ੍ਹ, ਕਿੱਥੇ ਮੀਂਹ ਪੈ ਰਿਹਾ ਕਿੱਥੇ ਇੰਨਾ ਧੁੱਪ ਹੋਈ ਪਈ ਹੈ। ਇਕਦਮ ਮੌਸਮ ਬਦਲਦਾ ਪਤਾ ਹੀ ਨਹੀਂ ਲੱਗਦਾ ਕੁਛ ਵੀ ਕੀ ਹੈਗਾ ਕੀ ਨਹੀਂ। ਤੇ ਬਾਹਰ ਜਾ ਕੇ ਤੇ ਹੋਰ ਧਿਆਨ ਰੱਖਣਾ ਪੈਂਦਾ।
ਹੋਰ ਕੀ ਸਮਝ ਨਹੀਂ ਆਉਂਦੀ ਮੌਸਮ ਵਿੱਚ
ਕਿਉਂਕਿ ਬਾਹਰ ਜਾ ਕੇ ਦਿੱਕਤ ਆਉਂਦੀ ਹੈ। ਕਿ ਬਈ ਜੇ ਇੱਕਦਮ ਮੌਸਮ ਬਦਲੇਗਾ ਤਾਂ ਵੀ ਪੰਗਾ ਹੈਗਾ।
ਹਾਂ, ਸਹੀ ਗੱਲ ਹੈ ਕਿਉਂਕਿ ਅਸੀਂ ਕੱਪੜੇ ਤਾਂ ਬਈ ਦੂਜੇ ਲੈ ਕੇ ਚੱਲੇ ਹਾਂ। ਹੁਣ ਸਾਨੂੰ ਨੀ ਪਤਾ ਉੱਥੇ ਗਰਮੀ ਹੋ ਜਾਏਗੀ ਕਿ ਠੰਡ ਹੋ ਜਾਏਗੀ ਮੈਂ ਕੱਪੜੇ ਰਖ ਲੈਣੇ ਚਾਹੀਦੇ ਕੋਲ ਬਿਲਕੁਲ- ਬਿਲਕੁਲ ਹੁਣ ਦੇਖੋ ਬੇਸ਼ੱਕ ਅਸੀਂ ਠੰਡੇ ਇਲਾਕੇ ਚ ਚੱਲੇ ਹਾਂ ਪਰ ਬੰਦੇ ਨੂੰ ਕੋਲ ਇੱਕ -ਅੱਧਾ ਜੋੋੜਾ ਗਰਮ ਵਾਲਾ ਵੀ ਰੱਖ ਲੈਂਦਾ ਹੁੰਦਾ ਆ। ਪਤਾ ਨੀ ਨਾ ਹੁੰਦਾ ਮੋਸਾਮ ਦਾ ਹਮ ਇਹ ਤਾਂ ਬਹੁਤ- ਬਹੁਤ ਜ਼ਰੂਰੀ ਕਹਿੰਦਾ ਆ ਹੋਰ ਫਿਰ ਤੁਸੀਂ ਕੁਝ ਖਾਣ -ਖਾਣ ਪੀਣ ਲਈ ਵੀ ਲੈ ਕੇ ਜਾ ਰਹੇ ਹੋ ਬਣਾ ਕੇ ਉਹ ਤੁਸੀਂ ਬਾਹਰੋਂ ਹੀ ਲਯੋਗੇ।
ਅਸੀਂ ਖਾਣ -ਪੀਣ ਦਾ ਸਨੈਕਸ ਵਗੈਰਾ ਤਾਂ ਅੱਜ ਕੱਲ ਤਾਂ ਤੂਹਾਨੂੰ ਪਤਾ ਪੈਕਿੰਗ ਵਾਲੇ ਆ ਜਾਂਦੇ ਨੇ ਘਰ ਦੇ ਕੋਲੋਂ ਹੀ ਲੈ ਲੈਂਦੇ ਹਾਂ। ਤੇ ਥੋੜਾ ਬਹੁਤ ਇਹ ਹੁੰਦਾ ਹੈ ਕਿ ਸਵੇਰੇ ਵਾਸਤੇ ਤੇ ਕੁਛ ਬਣਾ ਲਿਆ ਕੋਈ- ਕੋਈ ਜਿਵੇਂ ਬੱਚੇ ਕਹਿੰਦੇ ਨੇ ਕੋਈ ਸੈਂਡਵਿਚ ਬਣਾ ਲਓ ਜਾਂ ਪਰੌਠੇ ਬਣਾ ਲੋ ਕੁੱਛ ਵੀ। ਜ਼ਿਆਦਾ ਵੀ ਨੀ ਕੈਰੀ ਕੀਤਾ ਜਾਂਦਾ ਸਮਾਨ ਫਿਰ, ਹਾਂ। ਨਾ ਹਲੇੇ ਵੀ ਹਫ਼ਤਾ ਪਹਿਲੇ ਵੀ ਅਸੀ ਅਸੀਂ ਗਏ ਹਾਂ ਦੋ-ਚਾਰ ਦਿਨ ਵਾਸਤੇ। ਤੇ ਪਰ ਪਤਾ ਇੰਨਾ ਜ਼ਿਆਦਾ ਦਾ ਰਸਤਿਆਂ ਵੀ ਟ੍ਰੈਫਿਕ ਮਿਲਿਆ ਹੈ ਨਾ ਜਾਮ ਬਹੁਤ ਮਿਲਿਆ ਹੈਗਾ। ਜਾਮ ਤੇ ਚਾਰ-ਚਾਰ ਦਾ ਜਾਮ ਲੱਗਿਆ ਹੋਇਆ ਉਹੀ ਚੱਕਰ ਹੈ ਕਿ ਐਵੇਂ ਲੱਗਦਾ ਹੈ ਕਿ ਸਭ ਨੂੰ ਆਉਂਦਾ ਹੈ ਕਿ ਜਦੋਂ ਨਿਕਲੋ ਐਵੇਂ ਲਗੇਗਾ ਕਿ ਸਾਰੀ ਦੁਨੀਆਂ ਅਸੀਂ ਜਿੱਥੇ ਗ ਉੱਧਰ ਹੀ ਆ ਗਏ ਨੇ, ਕੋਈ
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਬੋਲੀ ਤੇ ਤੁਸੀਂ ਪਤਾ ਵੀ ਨਹੀਂ ਲੱਗਦਾ। ਹੁਣ ਜਿਵੇਂ ਤਾਂ ਹੁਣ ਤਾਂ ਸਾਰਾ ਬਸ ਇਹੀ ਸ਼ੁਰੂ ਹੀ ਹੈ ਟ੍ਰੈਵਲਿੰਗ ਦਾ ਹੀ ਕੰਮ ਸ਼ੁਰੂ ਹੈ ਹੁਣ ਕਿਤੇ ਗੇਦਾ ਕਈ ਕਿਤੇ ਗਏਦਾ ਹ-ਹ ਹਾਂਜੀ। ਮੈਂ ਕਿਹਾ ਹੁਣ ਤਾਂ ਬਸ ਟਰੈਵਲ ਦਾ ਹੀ ਕੰਮ ਬਸ। ਜਿਹਨੂੰ ਫੋਨ ਕਰਕੇ ਪੁੱਛ ਲੋੋ। ਆਪਣੇ ਭਾਵੇਂ ਰਿਸ਼ਤੇਦਾਰ ਨੂੰ ਪੁੱਛ ਲੋੋ ਭਾਵੇਂ ਸਹੇਲੀ ਨੂੰ ਫੋਨ ਕਰਕੇ ਪੁੱਛ ਉਹਨਾਂ ਦਾ ਬਸ ਇੱਕ ਹੀ ਹੋਏਗਾ। ਕਿ ਬਸ ਸਾਡੀ ਤਿਆਰੀ ਹੋ ਰਹੀ ਅਸੀਂ ਚੱਲੇ ਹਾਂ ਘੁੰਮਣ ਦੇਖੋ ਸਹੀ ਗੱਲ ਆ ਹਮ।
ਪੈਂਦੇ ਹੀ ਸਭ ਦਾ ਦਿਮਾਗ ਚ ਇਹੀ ਹੁੰਦਾ ਕਿੱਥੇ ਚਲੀਏ ਕਿੱਥੇ ਚਲੀਏ ਬਸ।
ਬਿਲਕੁਲ ਬਿਲਕੁਲ ਯਾਰ ਦੇਖੋ ਨਾ ਕਿਉਂਕਿ ਬੱਚਿਆਂ ਨੂੰ ਵੀ ਇਹੀ ਛੁੱਟੀਆਂ ਮਿਲਦੀਆਂ ਨੇ ਹੁਣ ਤਾਂ ਅੱਜ ਕੱਲ੍ਹ ਹੁਣ ਤੁਸੀਂ ਵਿੱਚ ਤੁਸੀਂ ਕੋਹ ਵੀਕਐਂਡ ਹੋ ਗਿਆ ਜਾਂ ਵਿੱਚ ਕੋਈ ਮਹੀਨੇ ਦੇ ਵਿੱਚ ਤੁਸੀਂ ਅਗਰ ਛੁੱਟੀਆਂ ਲਓਗੇ ਤਾਂ ਉਹ ਕੀ ਉਹਦਾ ਟਰੈਵਲ ਦਾ ਮਜ਼ਾ ਥੋੜ੍ਹੀ ਹੁੰਦਾ ਹੈ ਇੱਕ ਇੱਕ ਦਿਨ ਲਈ ਜਾਣਾ ਤੇ ਦੂਜੇ ਦਿੱਲੀ ਆ ਜਾਣਾ
ਨਹੀਂ ਨਹੀਂ ਓਦੇ ਵਿੱਚ ਐ ਵੀਂ ਤਾਂ ਹੈਗਾ ਨਾ ਦੇਖੋ ਬੱਚਿਆਂ ਦੇ ਸਕੂਲ ਆਉਂਦੇ ਨੇ ਤੇ ਉਹਨਾਂ ਦਾ ਵੀ ਫਿਰ ਨੁਕਸਾਨ ਹੁੰਦਾ ਹੈਗਾ ਪੜ੍ਹਾਈ ਦਾ ਵੀ ਉਹਨਾਂ ਦੀ ਤਾਂ ਕਰਕੇ
ਕਹਿੰਦੀ ਵੀ ਹਾਂ ਇਹ ਸਭ ਤੋਂ ਵੱਡੀ ਤੇ ਨੁਕਸਾਨ ਹੈ ਚੀਜ਼ ਹੁੰਦੀ ਹੈ ਤਾਂ ਹੀ ਤੇ ਬੰਦਾ ਸੋਚਦਾ ਆ ਚੱਲ ਛੁੱਟੀਆਂ ਨੇ ਚੱਲ ਨਾਲੇ ਦੀ ਨੇ ਹ ਪਿੰਡ ਨੂੰ ਵੀ ਛੁੱਟੀਆਂ ਆਉਂਦੀਆਂ ਨੇ ਤਾਂ ਬੰਦਾ ਕਹਿੰਦਾ ਆ ਛੱਟੀਆਂ ਹੈਗੀਆਂ ਨੇ ਚੱਲ ਬੱਚਿਆਂ ਨੂੰ ਹਫ਼ਤੇ ਦੀ ਲੈ ਜਾਂਦੇ ਹਾਂ ਤੇ ਜੇ ਬਈ ਨਾ ਨਾ ਕੁਛ ਹੋਏ
ਉਹੀ ਨਾਨਕੇ ਤੇ ਹੈ ਨੀ ਉਹੀ ਕਹਿ ਰਹੀ ਹ ਮੈਂਲ ਅਸੀਂ ਆਪਣੇ ਟਾਈਮ ਦੀ ਗੱਲਾਂ ਕਰੀਏ ਤਾਂ ਹੁੰਦਾ ਸੀ ਚਲੋ ਛੁੱਟੀਆਂ ਪੈਈਏ ਨਾਨੀ ਗਾ ਚਲੋ ਅਜ ਕੱਲ ਕੋਈ ਨੀ ਬੋਲਦਾ ਨਾਨੀ ਕਰ ਚੱਲੋ
ਸਤ
ਸਭ ਦਾ ਐਵੇਂ ਹੋ ਗਿਆ ਅੱਜ ਕੱਲ ਤੇ ਹਰ ਕਿਸੇ ਦਾ ਬੱਚਿਆਂ ਨੂੰ ਆਉਂਦਾ ਹੈ ਕਿ ਹਾਂ ਬਈ ਮੇਰੇ ਫਲਾਾਨਣੇ ਦੋਸਤ ਯਾਰ ਗਏ ਨੇ ਇੱਧਰ ਅਸੀਂ ਵੀ ਜਾਵਾਂਗੇ ਉੱਧਰ ਹੀ ਅੱਜ ਕੱਲ੍ਹ ਰੀਸਾਂ ਵੀ ਤਾਂ ਹੈਗੀੀਆਂ ਨਾ ਬਰ ਬੱਚੇ ਨੇ ਬੱਚਿਆਂ ਨੂੰ ਅਸੀਂ ਕਿੰਨਾ ਸਮਝਾ ਸਕੇ
ਹਾਂ ਨਾਲੇ ਨਾ ਅੱਜ ਕੱਲ੍ਹ ਬੱਚੇ ਨਹੀਂ ਬੋਲਦੇ ਅਸੀਂ ਨਾਨੀ ਘਰੇ ਜਾਣਾ ਨਾ ਕੁੱਛ ਅੱਜ ਕੱਲ੍ਹ ਅੱਜ ਕੱਲ ਹੁੰਦਾ ਕਿੱਥੇ ਜਾਣਾ ਹੈ
ਹਾਂ
ਅੱਜ ਕੱਲ੍ਹ ਉੱਧਰ ਘੁੰਮਣ ਜਾਣਾ ਹੈ ਮੰਮਾ ਉਦ ਉਹ ਵਾਰੀ ਜਗ੍ਹਾ ਦੇਖ ਲਈ ਉੱਥੇ ਜਾਵਾਂਗੇ ਇਹ ਨੀ ਕਿ ਬਈ ਨਾਨੀ ਘਰੇ ਚ ਚਲੋ ਇਹ ਮਾਮੇ ਕਰੋ ਚਲੋ ਨਾ ਨਾ
ਨਹੀਂ ਨਹੀਂ ਨਹੀਂ ਨਾ ਨਾ ਉਹ ਇੱਕ ਕਿ ਦੇਖੋ ਬਾਹਰ ਜਾ ਕੇ ਉਹਨਾ ਨੂੰ ਮਜ਼ੇ ਆਉਂਦੇ ਨੇ ਨਾ ਅੱਛੇ ਅੱਛੇ ਕੱਪੜੇ ਪਾਵਾਂਗੇ ਨਾਲੇ ਜਦੋਂ ਟਰੈਵਲ ਜਾਣਾ ਹੋਵੇ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਸ਼ੋਪਿੰਗ ਜਰੂਰੀ ਹੈ ਸਭ ਤੋਂ ਵੱਡੀ ਗੱਲ ਕਿ ਪਹਿਲੇ ਤੇ ਦੋ ਦਿਨ ਬਾਜ਼ਾਰਾਂ ਚ ਅਸੀਂ ਖਿੜਦੇ ਰਹਿੰਦੇ ਹਾਂ ਇਹ ਵੀ ਲੈ
ਆ ਕਰ ਉਹ ਨਾ ਸਹੀ ਗੱਲ
ਕਈ ਵਾਰੀ ਤੇ ਨਵੇਂ ਕੱਪੜੇ ਵਾਪਸ ਆ ਜਾਂਦੇ ਨੇ ਐਵੇਂ ਦੇ ਐਵੇਂ
ਹਾਂ ਪੈਂਦੇ ਨੀ ਹੈਗੇ ਯਾਰ ਬੜੀ ਵਾਰ ਮੇਰੇ ਨਾਲ ਵੀ ਏਦਾਂ ਹੋਇਆ ਸੀ ਲੈ ਕੇ ਇਹਨਾਂ ਨਾਲ ਬੈਗ ਲੈ ਕੇ ਜਾਓ ਤੇ ਪੈਂਦਾ ਉੱਥੇ ਕੀ ਕੱਪੜਾ ਹੈ ਬਸ
ਉਹੀ ਨਾ ਫਿਰ ਆ ਕੇ ਅਨਪੈਕਿੰਗ ਦਿੱਕਤ ਹੁੰਦੀ ਹੈ ਬਸ ਉਹੀ ਹੈ ਚਲੋ ਕੋਈ ਨੀ ਤੁਸੀਂ ਦੱਸਣਾ ਮੈਨੂੰ ਕਿੱਥੇ ਦਾ ਬਣਿਆ ਤੁਹਾਡਾ ਪਲੈਨ
ਕੋਈ ਕੋਈ ਨੀ ਕੋਈ ਨੀ ਦੱਸਾਂਗੇ ਦੱਸਾਂਗੇ ਠੀਕ ਓਕੇ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ